ਹੈਲੋ ਹੈਲੋ
ਹਾਂਜੀ ਹਾਂਜੀ ਸ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੀ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਬੱਸ ਜੀ ਅਸੀਂ ਵੀ ਸਭ ਵਧੀਆ ਹੈ ਹੋਰ ਸੁਣਾਓ ਤੁਸੀਂ
ਬੱਸ ਵਧੀਆ ਹੋਰ ਕੀ ਕੁੱਝ ਕਰ ਰਹੇ ਸੀ।
ਬੱਸ ਸੌਣ ਦੀ ਤਿਆਰੀਆਂ ਹੋ ਰਹੀਆਂ ਨੇ ਬੱਸ ਸੋਣ ਲੱਗੇ ਸੀ। ਦੁਪਹਿਰੀ ਦਾ ਟਾਈਮ ਸੋਣ ਦਾ ਹੀ ਹੁੰਦਾ ਹੈ। ਦਪਹਿਰੀ ਥੋੜੀ ਦੇਰ ਕੰਮ ਨਿਮਟਾ ਕੇ ਬੰਦਾ ਸਦਾ ਤੁੋ ਜੇ ਸੋ ਜਾਈਏ
ਹਾਂਜੀ ਹਾਂਜੀ ਆਹ ਤਾਂ ਹੈ।
ਹਾਂਜੀ ਬਸ ਸਾਰੇ ਇਹ ਚਲੇ ਗਏ ਸੀ ਸਵੇਰੇ ਕੰਮ ਕੁਮ ਤੇ ਆਪਣਾ ਤੇ ਹੁਣ ਬਸ ਰੋਟੀ ਪਾਣੀ ਤੋਂ ਫ੍ਰਰੀ ਹੋ ਕੇ ਮੈਂ ਕਿਹਾ ਚੱਲ ਲੰਮੇ ਪੈਂਦੀ ਹਾਂ ਥੋੜ੍ਹੀ ਦੇਰ
ਹਾਂਜੀ ਹਾਂਜੀ ਮੈਂ ਬਸ ਵਧੀਆ ਮੈਂ ਕਹਿ ਰਹੀ ਹਾਂ ਉਹ ਅ ਕੀ ਨਾਮ ਹੈ ਤੁਹਾਨੂੰ ਮੂਵੀ ਵਗੈਰਾ ਦਾ ਸ਼ੌਕ ਹੈ। ਵੇਖਣ ਦਾ
ਮੂਵੀ ਦਾ
ਹਾਂਜੀ
ਬਸ ਮੂਵੀ ਦਾ ਤਾਂ ਏਦਾਂ ਹੈਗਾ ਨਾ ਸ਼ੌਕ ਤਾਂ ਬਥੇਰਾ ਹੈਗਾ ਸੀ। ਮੈਨੂੰ ਮੂਵੀ ਦਾ ਬਸ ਹੁਣ ਐ ਵੀ ਹੋ ਗਏ ਤੁਹਾਡੇ ਭਾਜੀ ਤਾਂ ਟਾਈਮ ਨੀ ਮਿਲਦਾ। ਇਹ ਦੇ ਨਾਲ ਜਾਣ ਦਾ ਮੂਵੀ ਮਾਵੀ ਹੁਣ ਪਹਿਲੇ ਬੱਚੇ ਬਿਜੀ ਹੋ ਗਏ ਭਾਜੀ ਬਿਜ਼ੀ ਹੈਗੇ ਨੇ ਬਸ ਇਹੀ ਹੈਗਾ ਨਾ ਟਾਈਮ ਨੀ ਮਿਲਦਾ ਸ਼ੌਕ ਤਾਂ ਪੱਤਿਆ ਹੈਗਾ ਮੈਨੂੰ
ਨਹੀਂ ਮੈਂ ਕਿਹਾ ਜਿੱਦਾਂ ਚਲੋ ਬੱਚੇ ਬੁੱਚੇ ਆਏ ਹੋਏ ਸੀ ਨਾਲ ਮੂਵੀ ਵਗੈਰਾ ਵੇਖ ਆਂਦੇ ਹਾਂ।
ਹਾਂਜੀ ਹਾਂਜੀ ਬੱਚੇ ਆਏ ਹੋਏ ਸੀ।
ਹਾਂਜੀ ਜਿੱਦ ਕਰਦੇ ਅਸੀਂ ਕਹਿੰਦੇ ਮਾਸੀ ਤੁਸੀਂ ਵਿਖਾਣ ਚੱਲੋ ਵਿਖਾਣ ਚੱਲੋ ਮੈਂ ਕਿਹਾ ਕੋਈ ਨਾ ਲੋਏ ਮੈਂ ਕਿਹਾ ਚੱਲ ਆਪਣੀ ਫਰੈਂਡ ਨੂੰ ਪੁੱਛਣੀ ਆ ਜੇ ਅਗਰ ਉਹ ਚੱਲਦੀ ਹੈ। ਤੇ ਉਹਦੇ ਨਾਲ ਚੱਲਣਾ ਆ ਲਾਸਟ ਟਾਈਮ ਮੈਂ ਗਈ ਸੀ ਆ ਬੱਚਿਆਂ ਨਾਲ ਹੀ ਹਸਬੈਂਡ ਨਾਲ ਆਪਾਂ ਉਹ ਦੇਖੀ ਸੀ ਦੁਰੰਦਰ ਮੂਵੀ
ਦੁਰੰਦਰ ਟੂ ਵੇਖੀ ਹੋਣੀ ਨਾ ਦੁਰੰਦਰ ਟੂ ਕਿਉਂ ਵੰਨ ਤਾਂ ਕਾਫੀ ਟਾਈਮ ਪਹਿਲੇ ਰਿਲੀਜ਼ ਹੋ ਗਈ
ਹਾਂਜੀ ਨਹੀਂ ਉਹ ਤਾਂ ਪਹਿਲਾਂ ਦੇ ਪਹਿਲਾਂ ਹੀ ਦੇਖੀ ਸੀ ਹੁਣ ਦੁਰਅੰਦਰ ਟੂ ਦੇਖੀ ਸੀ।
ਨਹੀਂ ਹਾਂਜੀ ਦੁਰੰਦਰ ਟੂ ਤੋਂ ਵੇਖੀ ਮੈਂ ਹਾਂ ਟੀਵੀ ਤੇ ਵੇਖੀ ਸੀ।
ਹਾਂਜੀ
ਬੈਸਟ ਮੂਵੀ ਹੈਗੀ
ਹਾਂਜੀ ਹਾਂਜੀ ਮੂਵੀ ਤੇ ਬਹੁਤ ਵਧੀਆ ਬਟ ਹੈ ਬਹੁਤ ਲੰਬੀ ਫੋਰ ਆਵਰਸ ਦੀ ਮੂਵੀ ਹੈ ਘੱਟੋ ਘੱਟ
ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਇੰਨੀ ਹੈਗੀ ਬਸ ਬਸ ਹਾਂ ਇਹ ਕਹਿੰਦੇ ਸੀ ਉਸ ਟਾਈਮ ਮੈਂ ਚੱਲਣਾ ਹੈਗਾ ਮੈਂ ਕਿਹਾ ਕੋਈ ਨਾ ਮਹੀਨੇ ਬਾਅਦ ਆਈ ਜਾਂਦੀ ਆ ਟੀ ਵੀ ਤੇ ਬਿਜੀ ਹੈ ਗੇਏ ਸੀ ਥੋੜਾ ਜਿਹਾ ਮੈਂ ਕਿਹਾ ਚਲੋ ਕੋਈ ਨੀ ਲੇਕਿਨ ਹਾਂ ਮੂਵੀ ਹੈ ਨਾ ਬਹੁਤ ਤੇ ਚੰਗੀ ਉਹ ਤਾਂ ਵੱਧਦੀ ਵੈਸੇ ਵੀ ਨਾ ਦੇਸ਼ ਨੂੰ ਲੈ ਕੇ ਹੈਗੀ ਹੈ ਸਾਨੂੰ ਪਤਾ ਚਲਿਆ ਦੇਖੋ ਜੋ ਚੀਜ਼ਾਂ ਸਾਨੂੰ ਨਹੀਂ ਪਤਾ ਚੱਲਣਦੀਆਂ ਹੈਗੀਆਂ ਸੀ ਕਿੰਨਾ ਕੁਛ ਪਤਾ ਚੱਲਿਆ ਬਾਈ ਭਾਰਤ ਪਾਕਿਸਤਾਨ ਦੇ ਬਾਰੇ ਚ ਕਿ ਨੋਟਬੰਦੀ ਕਿਵੇਂ ਹੋਈ ਸੀ ਕਿਉਂ ਹੋਈ ਸੀ ਕੀ ਵਜਾ ਹੈਗੀ ਸੀ ਉਸ ਕਿਉਂ ਕੀਤੀ ਸਾਡੇ ਪ੍ਰਧਾਨ ਮੰਤਰੀ ਨੇ ਕਿਉਂ ਸਟੈਪ ਉਠਾਇਆ ਸੀ। ਇਹ ਸਾਰਾ ਕੁਛ ਤਾਂ ਹੀ ਪਤਾ ਚੱਲਿਆ
ਹਾਂਜੀ ਉਹਦੇ ਵਿੱਚ ਨੌਲੇਜ ਵਾਲੀ ਬਹੁਤ ਨੌਲੇਜ ਵਾਲੀ ਬਹੁਤ ਗੱਲਾਂ ਸੀ ਜਿੱਦਾਂ ਆਪਾਂ ਨੂੰ ਪਤਾ ਲੱਗਿਆ ਕਿ ਉਹ ਬੋਮਬੇ ਵਾਲਾ ਬੋਮ ਬਲਾਸਟ ਕਿ ਹੋਇਆ ਸਾਰਾ ਰੀਜਨ ਪਤਾ ਪਤਾ ਲੱਗਿਆ ਸਾਨੂੰ ਕਿ ਕਿੱਦਾਂ ਸਾਡੇ ਆਤੰਕਵਾਦੀ ਸਾਡੇ ਤੇ ਕਿੱਦਾਂ ਹਮਲਾ ਕਰਦੇ ਹੈ। ਕਿੱਦਾਂ ਨੀ ਕਰਦੇ ਸਾਰਾ ਬਹੁਤ ਕੁਛ ਸੀ ਉਹਦੇ ਵਿੱਚ ਤੇ ਖੈਰ ਤੇ ਦੇਖੋ ਕੋਈ ਵੀ ਮੂਵੀ ਹੈ ਕੁਛ ਹੈ ਦੇਖੋ ਕਹਿਣਾ ਕਿ ਉਹ ਸੰਦੇਸ਼ ਤਾਂ ਸਾਨੂੰ ਦਿੰਦਾ ਹੀ ਹੈ ਕਿ ਕਿਸ ਰਸਤੇ ਬਣਾਈ ਜਾ ਰਹੀ ਹੈ ਕਿਸੇ ਰਸਤੇ ਨਹੀਂ ਬਣਾਈ ਜਾ ਰਹੀ
ਬਿਲਕੁਲ ਇਹ ਤਾਂ ਹੈ ਹੀ ਵੈਸੇ ਵੀ ਅੱਜ ਕੱਲ ਤਾਂ ਕਹਿੰਦੇ ਨੇ ਜਿੰਨੇ ਮੂਵੀਆਂ ਬਣਦੀਆਂ ਨੇ ਨਾ ਜਿਨੀ ਵੀ ਨੈਸ਼ਨਲ ਬੰਦੀਆਂ ਨੇ ਇਹ ਸਭ ਦਾ ਇਹ ਨਾ ਮੋਟਿਵ ਇਹੀ ਹੁੰਦਾ ਹੈ ਕਿ ਜਨਤਾ ਨੂੰ
ਹਾਂਜੀ ਹਾਂਜੀ ਹਾਂਜੀ
ਕਿਉਂਕਿ ਅੱਜ ਕੱਲ ਲੋਕੀ ਸਮਾਚਾਰ ਨਹੀਂ ਸੁਣਦੇ ਪਹਿਲੇ ਸੁਣਦੇ ਸੀ ਕਿੰਨੇ ਨਿਊਜ਼ ਚੈਨਲ ਚੱਲਦੇ ਸੀ ਸਾਰਾ ਦਿਨ ਉਹਨਾਂ ਅੱਜ ਕੱਲ ਨਿਊਜ਼ ਚੈਨਲ ਕੋਈ ਲਗਾ ਕੇ ਕੁਛ ਨੀ ਕਿੰਨਾ ਕੁਛ ਸਾਨੂੰ ਪਤਾ ਚੱਲਿਆ ਮੂਵੀ ਵੇਖ ਕੇ ਇਹ ਵੀ ਤਾਂ ਹੈ ਨਾ ਵੇਖੋ ਬੈਂਸ ਭਸਾਈਆ ਉਹੀ ਹੋ ਗਗੀ ਨਾ ਅੱਜ ਕੱਲ ਬੱਚਿਆਂ ਨੂੰ ਬਲਕਿ ਛੋਟੇ ਬੱਚਿਆਂ ਨੂੰ ਤਾਂ ਖਾਸ ਕਰਕੇ ਪਤਾ ਹੋਣਾ ਚਾਹੀਦਾ ਕਿਉਂਕਿ ਅੱਜ ਕੱਲ ਬੱਚੇ ਵਿਚਾਰੇ ਹੋ ਕੀ ਕਹਿੰਦੇ ਨੇ ਕਾਰਟੂਨ ਲਗਾ ਕੇ ਬਹਿ ਜਾਂਦੇ ਨੇ ਟੀਵੀਆਂ ਵਿਚ ਮੈਂ ਤਾਂ ਕਹਿੰਦੀ ਹਾਂ ਕਿ ਜਦੋਂ ਵੀ ਅੱਛੀ ਪੂਲ ਵਾਲੇ ਵੀ ਲੈ ਗਏ ਸੀ। ਲੇਕਿਨ ਸਕੂਲ ਵਾਲੇ ਦੂਜੀ ਮੂਵੀ ਆਈ ਸੀ, ਇੱਕ ਦੇਸ਼ ਭਕਤੀ ਤੇ ਉਹ ਲੈ ਵੀ ਖਾਣ ਲੈ ਗਏ ਸੀ ਬੱਚਿਆਂ ਨੂੰ। ਤਾਂ ਉਹੀ ਹੈ ਨਾ, ਬੱਚਿਆਂ ਨੂੰ ਨੌਲੇਜ ਬ ਮਿਲਣੀ ਚਾਹੀਦੀ ਹੈ ਵਖੋ।
ਹਾਂਜੀ। ਜਿਦਾਂ ਆਪਣੇ ਟਾਈਮ ਤੇ ਹੁੰਦੇ ਸੀ ਜਿੱਦਾਂ, ਅਮਿਤਾਭ ਬੱਚਨ ਹੋ ਗਏ, ਕਿੰਨੇ ਧਰਮਿੰਦਰ ਹੋ ਗਏ। ਆਹ ਕਿੰਨੇ- ਕਿੰਨੇ- ਕਿੰਨੇ ਸੁਪਰ ਸਟਾਰ ਹੁੰਦੇ ਸੀ।
ਹਾਂਜੀ -ਹਾਂਜੀ- ਹਾਂਜੀ।
ਅਮਿਤਾਭ ਬੱਚਨ ਤੇ ਖੈਰ ਅੱਜ ਵੀ ਸਾਡਾ ਫੇਵਰੇਟ ਹੈ।
ਹਾਂਜੀ -ਹਾਂਜੀ। ਉਹ ਤਾਂ ਹੀ ਨਹੀਂ- ਨਹੀਂ ਮੇਰਾ ਤਾਂ ਆਪਣਾ ਧਰਮਿੰਦਰ ਹੈਗਾ ਸੀ ਫੇਵਰੇਟ। ਦਮਦਰ ਹਾਂਜੀ। ਬੜੀ ਮੂਵ ਸ਼ੋਲੇ ਵੇਖੀ ਉਹ ਆਉਂਦੀ ਬੜੀ ਪਸੰਦ ਆ ਗਈ ਸੀ ਤੁਹਾਡੇ ਭਾਅਜੀ ਨੂੰ ਮੈਨੂੰ ਵੀ।
ਹਾਂਜੀ ਹਾਂਜੀ ਹਾਂਜੀ ਉਹ ਪਹਿਲੀ ਵਲੀ ਤੇ ਖੈਰ ਗੱਲਾਂ ਰਹਿ ਨਹੀਂ ਨਾ ਮੂਵੀ ਚ' ਨਾ ਐਕਟਰ ਵਿੱਚ, ਬਸ ਇਹੀ ਹੈ ਕਿ ਹਾਂ ਚਲੋ। ਕੋਈ ਅੱਛੀ ਮੂਵੀ ਆ ਤੇ ਚਲੋ ਫੈਮਿਲੀ ਨਾਲ ਬੰਦਾ ਵੇਖ ਹੀ ਆਉਂਦਾ ਹੈ। ਬਈ, ਜਿਦਾ ਆਪਣੇ ਆਇਆ- ਗਿਆ, ਬੱਚੇ- ਬੁੱਚੇ ਆਏ ਆ ਤੇ ਚੱਲ ਮੈਂ ਕਿਹਾ ਚੱਲ ਕੋਈ ਹੋਰ ਅੱਛੀ ਪੰਜਾਬੀ ਮੂਵੀ ਕੋਈ ਆਈ ਹੋ ਤੇ ਉਹ ਚਲੋ ਦੇਖਾਂਦੇ ਆ।
ਹਾਂਜੀ- ਹਾਂਜੀ, ਨਹੀਂ- ਨਹੀਂ ਕੋਈ ਹਾਂਜੀ। ਜੀ ਹਾਂਜੀ। ਮੈਂ ਤਾਂ ਪਹਿਲੇ ਕਹਿ ਰਹੀ ਸੀ, ਮੂਵੀ ਦਾ ਤਾਂ ਬਥੇਰਾ ਮੈਨੂੰ ਸ਼ੌਕ ਹੈਗਾ ਸੀ। ਮੈਂ ਮੂਵੀ ਪਹਿਲੇ ਤੇਰੀ ਵੇਖੀ ਹੋਈ ਇੱਕ ਆਈ ਸੀ ਥੋੜੇ ਦਿਨ ਪਹਿਲੇ ਹੀ ਜਦੋਂ, ਹੋ ਗਏ ਨੇ ਪੰਜ- ਸੱਤ ਸਾਲ। ਤਾਰੇ ਜ਼ਮੀਨ ਤੇ ਮੈਂ। ਆਪਣੇ ਕਾਕੇ ਨੂੰ ਵਿਖਾਈ। ਹਾਂਜੀ। ਅਮੀਰ ਖਾਨ ਦੀ ਮੂਵੀ ਹੈਗੀ ਸੀ। ਤੇ ਉਹ ਬੜੀ ਅੱਛੀ ਮੂਵੀ ਹੈਗੀ ਸੀ ਭਾਬੀ। ਮੈਂ ਇਹਨੂੰ ਲੈ ਕੇ ਹੋਰ ਗਈ। ਹਾਂਜੀ।
ਉਹਦੇ ਚ' ਨਾ, ਮਤਲਬ ਉਹ ਦਿਖਾਈ ਸੀਗੀ। ਬ
ਬੱਚਿਆਂ ਦੇ ਉੱਤੇ, ਹਾਂਜੀ- ਹਾਂਜੀ। ਕਿ ਸਾਡੇ ਬੱਚਿਆਂ ਚ' ਅਸੀਂ ਕਹਿੰਦੇ ਹਾਂ ਕਿ ਦੇਖੋ, ਉਹਦਾ ਬੱਚਾ ਅੱਗੇ ਵੱਧ ਗਿਆ, ਇਹਦਾ ਬੱਚਾ ਅੱਗੇ ਵੱਧ ਗਿਆ। ਕਦੇ ਵੀ ਪੇਰੈਂਟਸ ਨੂੰ ਇਹ ਨਹੀਂ ਕਰਨਾ ਚਾਹੀਦਾ।
ਹਾਂਜੀ, ਪਾਰਸ਼ਲਟੀ ਨਹੀਂ ਕਰਨੀ ਚਾਹੀਦੀ ਕਿ ਉਹ ਬੱਚ
ਹਾਂ। ਕੰਪੈਰੀਜ਼ਨ ਨ, ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਹਨ ਪਾਭੀ। ਤੇ ਉਹ ਕਿੰ ਕਿੰਨਾ ਅੱਛਾ ਸੰਦੇਸ਼ ਮਿਲਿਆ ਸੀ ਸਾਨੂੰ, ਕਿ ਬੱਚੇ ਦੇ ਕਿੰਨੀ ਅੱੀ ਕੁਆਲਿਟੀ ਹੈਗੀ ਸੀ, ਉਹ ਕਿੰਨੀ ਸੋਹਣੀ ਡਰਾਇੰਗ ਬਣਾਉਂਦਾ ਸੀ। ਉਹ ਬੱਚਾ, ਪਰ ਉਹ ਹੈ ਨਾ ਉਹਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੈਗਾ ਸੀ ਸਾਡੇ ਬੱਚੇ ਕੁਛ ਹੈ ਵੀ ਕੈਪੇਬਿਲਿਟੀ।
ਹਾਂਜੀ। ਉਹਦਾ ਟੈਲੈਂਟ ਬਾਅਦ ਚੋਂ ਨਿਕਲ ਕੇ ਆਇਆ ਨਾ। ਉਹਦਾ ਟੈਲੈਂਟ ਬਾਅਦ ਚੋਂ ਨਿਕਲ ਕੇ ਆਇਆ। ਜਦੋਂ ਦੇ ਸਰ ਨੇ ਕਿਹਾ ਕਿ ਨਹੀਂ ਏਦਾਂ ਨੀ ਏਦਾਂ, ਤੇ ਉਹੀ ਸਾਡੀ ਕਮੀਆਂ ਨੇ ਕਿ ਆਪਾਂ ਆਪਣੇ ਬੱਚਿਆਂ ਨੂੰ ਹੋਰ ਬੱਚਿਆਂ ਨਾਲ, ਐਪ੍ਰਸ਼ੀਏਟ ਕਰਨੇ ਆ ਕਿ ਬਈ ਉਹਦੇ ਹੋ ਉਹਦਾ ਬੱਚਾ ਕਿੰਨਾ ਹੋ ਰਿਹਾ ਹੈ, ਸਾਡਾ ਬੱਚਾ ਪਿੱਛੇ ਰਹਿ ਗਿਆ ਹੈ। ਉਹ ਹਰ ਇੱਕ ਬੱਚੇ ਦਾ ਆਪਣਾ- ਆਪਣਾ ਦਿਮਾਗ ਹੁੰਦਾ ਭਾਬੀ ਜੀ।
ਮੈਂ ਵਿਖਾਣ ਲੈ ਗਈ ਸੀ ਹਾਂਜੀ। ਮੈਂ ਵਿਖਾਣ ਲੈ ਗਈ ਸੀ ਇਹਨੂੰ, ਤਾਂ ਇਹ ਕ ਜੋ ਘਰ ਆਇਆ, ਕਹਿੰਦਾ ਮੰਮੀ, ਮੈਨੂੰ ਕਹਿੰਦਾ ਮੰਮੀ, ਕਹਿੰਦੇ ਮੰਮੀ ਕਿ ਨਾ ਵੇਖ ਓ ਮੂਵੀ ਚ' ਕੀ ਵਿਖਾਇਆ ਗਿਆ, ਹੈ ਕਿ ਸਾਡੇ ਅ ਵੀ ਕੁਛ ਨਾ ਕੁਛ
ਹਾਂਜੀ।
ਵਿਲਟੀਨੀ ਅੱਛੀਨ ਸਿੰਗਿੰਗ ਦਾ ਬੜਾ ਸ਼ੌਕ ਹੈ ਇਸ ਦਿਨ ਉਸ ਦਿਨ ਦੱਸਿਆ ਇਹਨੂੰ ਮੈਨੂੰ। ਮੈਨੂੰ ਸਿੰਗਿੰਗ ਦਾ ਸ਼ੌਕ ਹੈ, ਮੈਨੂੰ ਸਿੰਗਿੰਗ ਕਲਾਸ ਜੁਆਇਨ ਕਰਵਾਈ, ਉਸ ਤੋਂ ਬਾਅਦ ਭਾਬੀ ਤਾਂ ਕਹਿੰਦੇ ਨੇ, ਕੁਛ ਨਾ ਕੁਛ ਮੂਵੀ ਸਿਖਾ ਕੇ ਜਾਂਦੀ ਹੈ, ਬ ਮੈਂ ਉਸ ਦਿਨ ਇਹਨਾਂ ਨੂੰ ਕਹਿਣ ਲੱਗੀ ਵੇਖੋ, ਬਈ ਅਗਰ ਨਾ ਜਾਂਦਾ ਨਾ ਮੂਵੀ ਵੇਖਦਾ ਕਿਵੇਂ ਆ ਕੇ ਰਾਤੀ ਦੱਸਦਾ ਮੈਨੂੰ, ਕਿ ਹਾਂ ਮੈਂ ਵੀ ਇਹੀ ਕਰਨਾ ਸਿੰਗਿੰਗ ਕਰਨੀ ਹੈ ਮੈਨੂੰ ਛੋਕ ਏ, ਤੇ ਉਹੀ ਹੈ ਨਾ ਬੱਚੇ ਕੁੱਛ ਨਾ ਸਿੱਖਦੇ ਨੇ। ਉਹ ਮੂਵੀ ਮੈਨੂੰ ਬੜੀ ਪਸੰਦ ਆਈ ਸੀ ਅਮੀਰ ਖਾਨ ਦੀ। ਸਾਰੇ ਜਾਣੇ ਠੀਕ, ਹਾਂ ਬਸ ਉਹੀ ਹੈ ਨਾ ਸਾਡੇ- ਹਾਂਜੀ
ਹਰ ਬੱਚੇ ਦੀ ਆਪਣੀ ਆਪਣੀ ਟੈਲੈਂਟ ਹੁੰਦੀ ਹੈ ਆਪਣਾ- ਆਪਣਾ ਟੇਸਟ ਹੁੰਦਾ, ਆਪਣੀ -ਆਪਣੀ ਚੋਇਸ ਹੁੰਦੀ ਹੈ, ਹੁਣ ਦੇਖੋ ਅਗਰ ਪੇਰੈਂਟਸ ਕਹਿਣ ਕਿ ਬੱਚਾ ਮੇਰਾ ਡਾਕਟਰ ਬਣ ਜੇ ਉਹਦਾ, ਉਹਦਾ ਕਿਤੇ ਹੋਰ ਹੀ ਚੋਇਸ ਕਿ ਮੇਰਾ ਇੰਟਰਸਟ, ਮੈਂ ਕੁਛ ਹੋਰ ਬਣਨਾ
ਚੋਰ ਨਾ
ਬੰਨੇ ਜਾਂ ਕੁਛ ਅਤੇ ਆਪਾਂ ਉਸ ਤੇ ਬਰਡਨ ਨ ਨਾ ਪਾ ਸਕਦੇ ਤੂੰ ਨਹੀਂ ਤੂੰ ਡਾਕਟਰ ਹੀ ਬਣਨਾ, ਆਹ ਚੀਜ਼ ਨਹੀਂ ਨਾ ਹੋ ਸਕਦੀ ਭਾਬੀ, ਫਿਰ ਬਿਲਕੁਲ ਆਪਣੇ ਬੱਚਿਆਂ ਦੀ ਚੋਇਸ ਦੇ ਹਿਸਾਬ ਨਾਲ ਹੀ ਬ ਬੰਦਿਆਂ ਨੂੰ ਦੇਖ- ਦੇਖਣਾ ਪੈਂਦਾ ਕਿ ਹਾਂ ਕਿਸ ਚੀਜ਼ 'ਚ ਪਾਈਏ, ਅਸੀਂ ਕਿਸ ਚੀਜ਼ ਨੇ ਪਾਈਏ
ਬਿਲਕੁਲ ਭਾਬੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਉਹੀ ਗੱਲ ਹੈ ਨਾ ਅੱਜ -ਕੱਲ
ਦਾ ਬਿਲਕੁਲ ਨੀ ਹੈ, ਮੈਨੂੰ ਡਾਂਸ ਦਾ ਇੰਨਾ ਸ਼ੌਕ ਹੈ ਮੈਂ ਕਹਿੰਦੀ ਹਾਂ ਮੈ ਕਿ ਬੱਚੇ ਡਾਂਸ ਸਿੱਖ ਲਿਆ, ਅੱਜ- ਕੱਲ੍ਹ ਕਿੰਨਾ ਡਾਂਸ ਦਾ ਕਰੇਜ ਹੈ, ਇੰਨੀ -ਇੰਨੀ ਅਕੈਡਮੀਆਂ ਖੁੱਲ੍ਹੀਆਂ ਹੋਈਆਂ ਨੇ ਕਹਿੰਦਾ ਮੈਨੂੰ ਸ਼ੌਕ ਹੀ ਨੀ ਹੈਗੀ, ਮੰਮਾ ਤੇ ਮੈਂ ਕੀ ਕਰਾਂ ਵੀ ਦ
ਹਾਂਜੀ- ਹਾਂਜੀ ਬਸ ਉਹੀ ਹੈਗੀ ਨਾ, ਫਿਰ ਅਸੀਂ ਪੇਰੈਂਟਸ ਨਹੀਂ ਫੋਰਸ ਕਰ ਸਕਦੇ ਬਾਅਦ ਵੀ ਕਿਉਂ ਫੋਰਸ ਕਰੀਏ, ਕਿ ਇਹਨਾਂ ਬੱਚੇ ਦਾ ਇੰਟਰਸਟ ਹੀ ਨਹੀਂ ਹੈਗਾ ਫਿਰ ਫੋਰਸ ਨਹੀਂ ਕਰ ਸਕਦੇ ਅੱਜ ਦੇ ਟਾਈਮ ਤੇ, ਹਨਾ ਉਹੀ ਗੱਲ ਹੈ ਹੁਣ ਦੇ ਆਨੰਦਾਂ 'ਚ ਹੁੰਦਾ ਹੈ ਮਨ ਵੀ, ਹਾਂ ਮੈਨੂੰ ਇਹ ਕਰਨਾ, ਫਿਰ ਪੈਰੈਂਟਸ ਸੋਚ ਨਹੀਂ, ਚਲੋ ਉਹੀ ਹੈ ਨਾ ਜੋ ਬੱਚੇ ਵਾਸਤੇ ਬੈਨੀਫਿਸ਼ਅਲ ਹੈ, ਉਹੀ ਕਰਨ 'ਚ ਫਾਇਦਾ, ਬਸ ਉਹੀ ਗੱਲ ਹੈ ਲੇਕਿਨ ਤੁਸੀਂ ਮੂਵੀ ਦਾ ਤਾਂ ਬੜਾ ਹੀ ਸੋਹਣਾ ਸਹੀ ਗੱਲ ਛੁੱਟੀਆਂ ਹੈਗੀਆਂ ਨੇ, ਤੇ ਆਪਣਾ ਬਣਾਓ ਪ੍ਰੋਗਰਾਮ, ਮੈਂ ਵੀ ਨਾਲ ਚੱਲ ਪਵਾਂਗੀ ਤੁਹਾਡੇ ਨਾਲ
ਤਾਂ, ਉਹੀ ਕਹਿ ਰਹੀ ਸੀ ਕਿ ਮੈਂ, ਅਹ ਬੱਚਿਆਂ ਨੂੰ ਕਹਿ ਰਹੀ ਸੀ ਕਿ ਤੇਰੀ ਮਾਸੀ ਨੂੰ ਪੁੱਛਣੀ ਆ ਜੇ ਅਗਰ ਚੱਲ ਸਕਦੇ ਹੈ, ਬੱਚੇ ਬੁੱਚੇ ਉਹਨਾਂ ਦੇ ਵੀ ਹੈਗੇ ਹੈ, ਆਏ ਹੋਏ ਹੈ ਤੇ ਨਾਲ ਚੱਲ ਸਕਦੇ, ਥੋੜਾ ਜਿਹਾ ਹੋਰ ਐ ਹੋ ਜਾਏਗਾ, ਥੋੜਾ ਘੁੰਮ ਫਿਰ ਵੀ ਆਵਾਂਗੇ, ਥੋੜ੍ਹੀ ਆਊਟਿੰਗ ਹੋ ਜਾਏਗੀ ਬਾਹਰ ਦੀ ਜਿੱਦਾਂ ਆਪਾਂ ਨੂੰ ਆਪਾਂ, ਬਾਹਰ ਘੱਟ ਹੀ ਨਿਕਲਣੇ ਆਂ
ਹਾਂਜੀ, ਹਾਂ ਬਲਕੀ 'ਚ ਬਲ ਵਧੀਆ ਹੈਗਾ, ਹਾਂਜੀ- ਹਾਂਜੀ
ਹਾਂਜੀ- ਹਾਂਜੀ, ਤੇ ਜਿਹਦਾ ਨਾਲ ਹੀ ਆਸ -ਪਾਸ ਜਿਹੜਾ ਕੁਛ ਹੈ ਅਸੀਂ ਆਊਟ ਡੋਰ ਗੇਮ ਵਗੈਰਾ ਵੀ ਖਿਲਾ ਦਵਾਂਗੇ ਬੱਚਿਆਂ ਨੂੰ ਅੱਜ ਕੱਲ੍ਹ ਜਿਦਾ ਖੁੱਲੀਆਂ ਹੋਈਆਂ ਨੇ ਤੇ ਥੋੜਾ ਜਿਹਾ ਇੰਜੋਏ ਹੋ ਜਾਏਗਾ, ਥੋੜਾ ਪਿਕਨਿਕ ਟਾਈਪ ਹੋ ਜਾਏਗਾ, ਗੈਟ ਟੂਗੈਦਰ ਵੀ ਹੋ ਜਾਏਗਾ ਨਾਲ ਸਾਡਾ
ਹਾਂਜੀ, ਕਿਉਂ ਨੀ ਨਹੀਂ, ਨਹੀਂ ਤੁਸੀਂ ਪੰਜਾਬੀ ਮੂਵੀ ਚੱਲੋ ਕੋਈ ਗੱਲ ਨੀ ਬੱਚੇ ਬਥੇਰੇ ਹੋਣਗੇ ਆਉਣੀ ਚਾਹੀਦੀ, ਅੱਜ -ਕੱਲ੍ਹ ਭਾਬੀ ਸਾਰੀ ਲੈਂਗੁਏਜ ਬੱਚਿਆਂ ਨੂੰ ਆਉਣੀ ਚਾਹੀਦੀ ਹੈ, ਮੈਂ ਵੇਖਿਆ ਹੁਣ ਅਸੀਂ ਕਹੀਏ ਨਾ ਖਾਲੀ ਇੰਗਲਿਸ਼ ਮੀਡੀਅਮ ਪਾ ਕੇ ਇੰਗਲਿਸ਼ ਮੀਡੀਅਮ ਆਉਣੀ ਚਾਹੀਦੀ, ਹਿੰਦੀ ਆ ਨਈ ਭਾਬੀ ਸਭ ਕੁਛ ਆਉਣਾ ਚਾਹੀਦਾ, ਸੰਸਕ੍ਰਿਤ ਵੀ ਆਉਣੀ ਚਾਹੀਦੀ, ਪੰਜਾਬੀ ਵੀ ਆਉਣੀ ਚਾਹੀਦੀ ਹੈ ਬੱਚਿਆਂ ਨੂੰ, ਹਰ ਲੈਂਗੁਏਜ ਜ਼ਰੂਰੀ ਹੋ ਚੁੱਕੀ ਹੈ ਅੱਜ ਦੇ ਟਾਈਮ ਤੇ ਬੱਚੇ ਨੂੰ ਕਿਤੇ ਵੀ ਜਾਣਾ ਹੋਏ ਨਾ ਬਾਹਰ ਵੀ, ਫੋਰਨ ਵੀ, ਬੱਚੇ ਨੂੰ ਸਾਰੀ ਲੈਂਗੁਏਜ ਸਿਖਾਓ ਜਰਮਨੀ, ਇਟਲੀ, ਬੱਚੇ ਨੂੰ ਪਤਾ ਨੀ ਕਿੱਥੋਂ ਨਿਕਲ ਕੇ ਕਿੱਥੇ ਚਲੇ ਜਾਣਾ ਹੁੰਦਾ ਤਾਂ, ਸਭ ਤੋਂ ਪਹਿਲੇ ਲੈਂਗੁਏਜ ਹੁੰਦੀ ਹੈ ਹਾਂਜੀ, ਤਾਂ ਮੈਂ ਤਾਂ ਬਲਕਿ ਬੱਚਿਆਂ ਨੂੰ ਖੁਦ, ਪ੍ਰੋਪਰ ਨਹੀਂ ਵੀ ਜਾ ਪਾਉਂਦੀ ਨਾ, ਮੈਂ ਹੋਲ ਵਗੈਰਾ, ਸਿਨੇਮਾ ਹਾਲ ਤਾਂ ਮੈਂ ਤਾਂ ਘਰੇ ਵੀ ਮੂਵੀ ਦਿਖਾਉਂਦੀ ਹਾਂ ਬੱਚਿਆਂ ਨੂੰ ਜਦੋਂ ਦੀ, ਉਸ ਤੋਂ ਬਾਅਦ ਮੈਂ ਖੁਦ ਹੀ ਵਿਖਾਉਂਦੀ ਹਾਂ ਟੀਵੀ ਵਿਚ, ਹਮ, ਮੈਂ ਤੇ ਚਿਪ ਲਗਾ ਦਿੰਦੀ ਹਾਂ ਆਪਣਾ ਬੱਚੇ ਨੂੰ ਵਿਖਾ ਦਿੰਦੀ ਹਾਂ ਮੂਵੀ
ਬੱਚਿਆਂ ਕੋਲ ਤੇ ਦੋਨਾਂ ਕੋਲ ਪੰਜਾਬੀ ਹੈਗੀ ਸੀ, ਸਬਜੈਕਟ, ਵਿਚ ਸਾਡੇ ਉਧਰ ਚੋਇਸ ਹੁੰਦੀ ਹੈ ਕਿ ਬਈ ਕੀ ਲੈਣਾ ਸੰਸਕ੍ਰਿਤ ਲੈਣੀ ਹੈ ਜਾਂ ਪੰਜਾਬੀ ਸੰਸਕ੍ਰਿਤ ਸਾਡੇ ਖੈਰ ਘੱਟ ਹੀ ਚੱਲਦੀ ਹੈ ਤੇ ਪੰਜਾਬੀ ਦੋਨੋਂ ਬੱਚਿਆਂ ਨੇ ਲਈ ਹੈ ਦੋਨਾਂ ਨੂੰ ਆਉਂਦੀ ਹੈ ਸੋਹਣੀ ਪੰਜਾਬੀ ਆਉਂਦੀ ਹੈ, ਹਾਂਜੀ। ਦੇਖੋ ਆਪਣੀ ਅਗਰ ਆਪਣੀ ਨੀ ਅਸੀਂ ਆਪਣੀ ਭਾਸ਼ਾ ਸਿਖਾਵਾਂਗੇ, ਬੱਚਿਆਂ ਨੂੰ ਜਿੱਦਾਂ ਤੇ ਫਿਰ ਬੱਚਿਆਂ ਨੂੰ ਪਤਾ ਕੀ ਲੱਗੇਗਾ ਸਾਡੇ ਕਲਚਰ ਦਾ। ਸਾਡੀ ਲੈਂਗਏਜ ਦਾ ਤੇ ਪਾ ਖਾਣ ਪੀਣ ਦਾ ਕੀ ਹੈ ਕੀ ਨਹੀਂ ਹੈ ਸਾਰੀ ਨੋਲੇਜ ਤੇ ਪੇਰੈਂਟਸ ਨੂੰ ਹੀ ਦੇਣੀ ਹੁੰਦੀ ਹੈ ਨਾ ਬੱਚਿਆਂ ਨੂੰ ਕਿ ਕਿੱਦਾਂ ਨੀ ਕਿੱਦਾਂ।
ਹਾਂਜੀ
ਥੋੜ੍ਹਾ ਇਹ ਕਿ ਘਰ 'ਚ ਥੋੜਾ ਅਸੀਂ ਹਿੰਦੀ ਹਿੰਦੀ ਬੋਲ ਲੈਂਦੇ ਹਾਂ, ਬਾਕੀ ਪੰਜਾਬੀ। ਵੀ ਅਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਆਪਣੇ ਮਦਰ ਲੋ ਨਾਲ। ਫਾਦਰ ਇਨ ਲਾ ਨਾਲ ਪੰਜਾਬੀ ਵਿਚ ਹੀ ਗੱਲ ਕਰਨੇ ਆ।
ਬੱਚੇ ਹੁਣ ਅਪਣੇ ਫਰੈਂਡ ਸਰਕਲ ਵਿੱਚ ਬੋਲ ਲੈਂਦੇ ਨੇ ਇੰਗਲਿਸ਼, ਲੇਕਿਨ ਘਰੇ ਪੰਜਾਬੀ ਬੋਲ ਲੈਂਦੇ। ਹਿੰਦੀ ਸਕੂਲ ਚ ਬੋਲ ਲੈਂਦੇ ਨੇ ਉਹੀ ਹੈ ਨਾ ਜਿਥੇ ਜਿਥੇ। ਜਿਸ ਐਟਮੋਸਫੇਅਰ ਵਿੱਚ ਜਾਂਦਾ ਹੈ ਨਾ ਉਹ ਬੋਲ ਹੀ ਲੈਂਦੇ ਆ ਆਪਣੇ ਆਪ।
ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਲੱਗੀ ਹੈ ਕਿ ਬੱਚਿਆਂ ਨੂੰ ਸਾਰਾ। ਸਾਰੀ ਲੈਂਗੁਏਜ ਆਉਣੀ ਵੀ ਚਾਹੀਦੀ ਹੈ, ਹਾਂਜੀ ਆਹ ਤੇ ਹੈ। ਸਾਡਾ ਟਾਈਮ ਹੋਰ ਸੀ, ਹਮ। ਹਮ ਹਮ ਹਮ, ਸਹੀ ਕਿ ਰਹੇ ਹੋ ਤੁਸੀਂ।
ਚਲੋ ਕੋਈ ਨੀ ਤੁਸੀਂ ਬਣਾਓ ਮੂਵੀ ਦਾ ਪ੍ਰੋਗਰਾਮ ਪੰਜਾਬੀ ਚੱਲਾਂਗੇ, ਮੈਂ ਵੀ ਲੈ ਚੱਲਾਂਗੀ ਕਾਕੇ ਨੂੰ।
ਕੋਈ ਨੀ ਮੈਂ ਆਉਂਦੇ ਆ ਨਾ ਬੱਚੇ, ਹੁਣ ਇੱਕ ਬੇਟਾ ਬਾਹਰ। ਆਏਗਾ ਉਹ ਕੱਲ ਤੇ ਫਿਰ ਮੈਂ ਉਹ ਉਹਨੂੰ ਵੀ ਨਾਲ ਕਹਿ ਦਾਂਗੀ ਤੂੰ ਵੀ ਚੱਲ। ਵੇਟ ਕਰ ਰਹੀ ਸੀ ਬੱਚੇ ਤੇ ਆਏ ਸੀ ਛੋਟੇ, ਤੇ ਆਉਂਦੇ ਤੇ ਫਿਰ ਮੈਂ ਉਹਨੂੰ। ਕਹਿੰਨੀ ਆਪਾਂ ਲੋਕੀ ਸਾਰੇ ਪਾਰਕ ਚੱਲਾਂਗੇ ਕਿਉਂਕਿ ਗੱਡੀ ਉਹੀ ਚਲਾ ਲੈਂਦਾ। ਹਾਂਜੀ ਹਾਂਜੀ, ਪੰਜਾਬੀ 'ਚ ਹੀ ਚੱਲਾਂਗੇ ਹਾਂਜੀ। ਤੇ ਨਾਲ ਥੋੜਾ ਜਿਹਾ ਖਾ ਪੀ ਠੀਕ ਹੈ ਜੀ ਠੀਕ। ਅੱਛਾ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਦੇਖ ਲ ਸ਼ਾਹ ਨ ਆ